ਹੈਲੋ,
ਸਤਿ ਸ਼੍ਰੀ ਅਕਾਲ ਵੀਰ ਜੀ।
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ, ਹੋਰ ਕੀ ਹਾਲ-ਚਾਲ ਐ।
ਹਾਂਜੀ ਚੜ੍ਹਦੀ ਕਲਾ ਜੀ, ਹੋਰ ਤੁਸੀਂ ਦੱਸੋ ਠੀਕ ਹੋ?
ਹਾਂਜੀ ਸਭ ਵਧੀਆ-ਵਧੀਆ ਜੀ, ਹੋਰ ਕੀ ਕਰੀ ਜਾਦੇ ਸੀਂ।
ਔਫਿਸ ਸੀਗਾ
ਅੱਛਾ-ਅੱਛਾ, ਔਫੀਸ ਸੀ ਹੋਰ ਘਰੇ ਸਭ ਠੀਕ-ਠਾਕ?
ਹਾਂਜੀ ਚੜ੍ਹਦੀ ਕਲਾ ਕਿ੍ਪਾ ਜੀ ਕਿ੍ਪਾ।
ਚਲੋ ਕਿ੍ਪਾ ਹੀ ਚਾਈਦੀ ਹੈ ਜੀ। ਹੋਰ ਨਵੀਂ ਤਾਜੀ?
ਨਵੀਂ ਤਾਜੀ ਆ ਈ ਆ ਵੀ, ਸ਼ਬਦ ਲਾ ਰੱਖੇ ਆ। ਆਪਣੇ ਔਫਿਸ ਚ ਚੱਲਣ ਦੇ ਆ ਆਪਣੇ ਭਾਈ ਲਖਵਿੰਦਰ ਸਿੰਘ ਜੀ ਦੀ ਟੇਪ ਚੱਲਣ ਦੇਈ ਆ।
ਅੱਛਾ ਜੀ ਟੇਪ ਚਲੋ ਆ ਉਹਨਾਂ ਦੇ ਸ਼ਬਦ ਬਹੁਤ ਵਧੀਆ ਹੈ, ਜੀ ਮਤਲਬ ਕੀ ਬਹੁਤ ਵਧੀਆ ਨਾਲੇ ਮਨ ਸਕੂਨ ਮਿਲਦਾ। ਮੈਂ ਵੀ ਬਸ, ਚੱਲਾ ਸੀ ਚੁਪਹਿਰਾ ਸਾਹਿਬ ਤੇ ਚੱਲੇ ਸੀ ਅਸੀ, ਸੰਡੇ ਸੀ ਅੱਜ ਮੈਂ ਕਿਆ ਚਲੋ ਚੁਪਹਿਰਾ ਸਾਹਿਬ ਤੇ ਮਾਰਾਜ ਦੇ, ਘਰ ਚੱਲ ਦੇ ਆ ਆਪਾਂ ਚੁਪਹਿਰਾ ਸਾਬ ਕਰਕੇ ਆਂਦੇ ਆ ਜੀ।
ਅੱਛਾ।
ਹਾਂਜੀ। ਇਹਦੇ ਉਤੋਂ ਤੁਹਾਡੀ ਕੋਲ ਆ ਗਈ, ਚਲੋ ਮੈਂ ਕਹਿ ਦੋ ਏ ਥੋੜੀ ਜੇਈ ਕੋੋਲ ਕਰਕੇ, ਇੱਕ, ਦੋ ਕੋੋਲ ਕਰਕੇ ਫਿਰ ਚੱਲਦਾ ਚੱਲਦੇ ਆਂ ਮਾਂਰਾਜ।
ਬਿਲਕੁਲ। ਬਿਲਕੁਲ-ਬਿਲਕੁਲ ਹੁਨ ਇਹਨਾਂ ਦਾ ਸ਼ਬਦ ਮੈਂ ਸੁਣਨ ਦਿਆ ਤੂੰ ਕਾਹੇ ਡੋਲੇ ਪ੍ਰਾਨੀਆ
ਤੁਦ ਰਾਖੇਗਾ ਸਿਰਜਨਹਾਰ।
ਹਾਂਜੀ।
ਕਿਉਂਕਿ, ਬੰਦਾ ਨਾ ਬੰਦਾ ਮੰਨਲੋ ਬੰਦੇ ਤੇ ਮੁਸੀਬਤ ਪੈ ਜਾਂਦੀ ਏ ਤੇ ਬੰਦਾ ਡੋਲਣ ਲੱਗ ਜਾਂਦਾ ਵਾ।
ਹਾਂਜੀ-ਹਾਂਜੀ ਇਹ ਤੇ ਗੱਲ ਭਾਜੀ ਸਈ ਆ ਤੁਹਾਡੀ ਬੰਦਾ ਜਦੋ ਜੋਦੋੋ ਮੁਸੀਬਤ ਪੈਂਦੀ ਨਾ ਬੰਦੇ ਨੂੰ ਸਹਾਰਾ ਨੀ ਮਿਲਦਾ, ਡੁ ਮਨ ਡੋਲ ਜਾਂਦਾ ਹੈਨਾ ਬੰਦੇ ਦਾ।
ਬਿਲਕੁਲ-ਬਿਲਕੁਲ।
ਹਾਂਜੀ।
ਤੇ ਗੁਰੂ ਸਾਹਿਬ ਕੈਂਂਦੇ ਵੀ ਤੂੰ- ਕਾਹੇ ਡੋਲੈ ਪ੍ਰਾਨੀਆਂ ਤੁਧ ਰਾਖੇਗਾ ਸਿਰਜਣਹਾਰ, ਜਿਨ ਪੈਦਾਇਸ਼ ਤੂੰ ਕੀਆ- ਦੇ ਆਧਾਰ ਮਲਬ ਵੀ, ਜੀਨੇ ਤੈਨੂੰ ਪੈਦਾ ਕੀਤਾ ਵਾ ਹਨਾ। ਤੈਨੂੰ ਸਿਰਜਿਆ ਵਾ, ਉਹ ਤੈਨੂੰ ਮੰਨ ਵੀ ਜੇੜੀ ਰੋਜ਼ੀ-ਰੋਟੀ ਕੀ ਆ ਆਧਾਰ, ਓ ਤੈਨੂੰ ਪ੍ਰਵਾਈਡ ਕਰਵਾਊਗਾ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ ਤੁਆਡੀ ਗੱਲ, ਸਈ ਕਿਹਾ ਜੀ।
ਹਮ, ਹੁਣ ਰਹਿਰਾਸ ਸਾਹਿਬ ਦੀ ਆਪਾਂ ਬਾਣੀ ਪੜ੍ਹਦੇ ਆਂ ਤੇ ਇਕ, ਪੰਗਤੀ ਔਂਦੀ ਆ ਨਾ, ਪੱਥਰ ਆਲੀ। ਜੀ-ਜੰਤ, ਏਦਾਂ ਦੇ ਕੋਈ ਹੈਗੇ ਨਾ, ਮੰਨ ਪੱਥਰ ਵਿੱਚ ਏਕ ਕੀਟ ਨੂੰ, ਉਤਪਾਦਨ ਕੀਤਾ ਗੁਰੂ ਸੈਬ੍ਹ ਨੇ।
ਅਛ ਮਲਬ ਏ ਨਹੀ ਪੰਗਤੀ ਸੁਨੀ। ਅਪਨੇ ਕੀ ਹੈਗੀ ਏ? ਕਿ ਮਨੂੰ ਦੱਸੋਗੇ ਮਾੜਾ ਜਿਆ, ਥੋੜ੍ਹੀ ਜੀ।
ਹਾਂ, ਏ ਮਲਬ ਬੀ, ਗੁਰੂ ਸੈਬ੍ਹ ਨੇ, ਰੱਬ ਨੇ, ਕੁਦਰਤ ਨੇ ਕੀ ਕੀਤਾ ਵਾ, ਇੱਕ ਜੀਵ ਔਂਦਾ ਵਾ, ਉਨੂੰ ਪੱਥਰ ਦੇ ਵਿੱਚ ਪੈਦਾ ਕੀਤਾ। ਛੋਟਾ ਜਿਆ ਕੀੜਾ ਤੇ ਉਹਦੇ ਲਈ ਜੇਰਾ ਰਿਜ਼ਕ ਹੈਗਾ, ਰੋਟੀ ਆ ਜਾਂ ਜੋ ਵੀ ਓ ਡੋਜ਼ ਲੈਂਦਾ। ਓਦੇ ਵਿੱਚ ਹੀ ਪ੍ਰਵਾਈਡ ਕਰਵਾਈ ਐ ਗੁਰੂ ਸਾਹਿਬ ਨੇ। ਰੱਬ ਨੇ, ਹਾਂ। ਓ ਪੰਗਤੀ ਏਦਾਂ ਵਾਂ ਅਪਨੇ, ਮਿਨੂੰ ਹੁਨ ਯਾਦ ਨੀ ਆਉਣ ਡਈ ਪੰਗਤੀ ਬੜੀ ਪਿਆਰੀ ਆ ਉਹ।
ਅੱਛਾ ਜੀ।
ਹਾਂ।
ਕੋਈ ਨੀ ਮੈਂ ਜ਼ਰੂਰ ਸੁਨਾਂਗਾ। ਮੈਂ ਆਪਨਾ ਯੂਟਊਬ 'ਚ ਕੱਢ ਕੇ ਜ਼ਰੂਰ ਸੁਨਾਂਗਾ। ਤੁਸੀਂ ਮੈਨੂੰ ਓ ਵਦੀਆ ਮਲਬ ਕਿ, ਡਵਾਈਜ਼ ਦਿੱਤੀ। ਮਲਬ ਕਿ ਮੈਂ ਸੁਨ ਕੇ ਜ਼ਰੂਰ ਦੇਖਾਂਗਾ। ਕਿ ਕਿਹੜੇ ਆਪਨਾ ਗੁਰੂ ਸ ਸਭਨੇ ਕਿੰਨਾਂ ਨੂੰ ਆਪਨਾ, ਮਲਕੇ ਕੇੜ੍ਹੇ ਮਲਕੇ ਹੈਗੇ ਆ, ਆਪਨਾ? ਵੀ ਜਿੰਨਾਂ ਨੂੰ ਪ੍ਰੋਵਾਈਡ ਕੀਤਾ ਸੀ ਹਨਾ। ਪੱਥਰ ਵਿੱਚੋਂ ਹਨਾ। ਮੈਂ ਜ਼ਰੂਰ ਇਸ ਸੁਨਾਂਗਾ। ਕਿਉਂਕਿ, ਤਾਨੂੰ ਪਤਾ ਏ ਕਿ ਆਪਨਾ, ਏਹ ਗੁਰਬਾਨੀ ਸੁਣਨੀ ਚਾਈਦੀ ਐ ਬੰਦੇ ਨੂੰ, ਹਨਾ। ਬੋਤ ਮਲਬ ਕਿ, ਬਰਤ ਬੰਦੇ ਨੂੰ ਬਹੁਤ ਕੁਛ ਮਿਲਦਾ ਗੁਰਬਾਨੀ 'ਚੋਂ।
ਠੀਕ ਐ। ਹਾਂਜੀ, ਬਿਲਕੁਲ ਸਈ ਗੱਲ ਆ। ਇਹਨੂੰ ਪ੍ਰਸ਼ਾਦ ਦੇ ਜ‌ਈ। ਪੰਜ-ਸੱਤ ਰੱਖ ਦੀ ਮੇਰੇ ਆਸਤੇ। ਅੰਦਰ ਈ ਦੇ ਜੀ ਯਾਰ
ਹੈਲੋ।
ਤੇ ਹਾਂ, ਬਿਲਕੁਲ। ਅਸੀਂ ਹੁਣ ਕੀ ਆ, ਹੁਣ ਮੰਲਬ ਵੀ ਲੈਂਟਰ ਪਾਉਂਣ ਡਏ ਹੀਗੇ ਉੱਪਰ, ਆਪਣੇ ਔਫਿਸ ਦੇ। ਆ ਮੈਂ ਦੱਸਿਆ ਸੀ ਨਾ ਤੁਹਾਨੂੰ ਕੱਲ੍ਹ
ਹਾਂਜੀ-ਹਾਂਜੀ-ਹਾਂਜੀ-ਹਾਂਜੀ। ਬਿਲਕੁਲ, ਤੁਸੀਂ ਤੇ ਮੈਨੂੰ ਦੱਸਿਆ ਸੀ ਆਪਣਾ ਉੱਪਰ ਲੈਂਟਰ ਪਾਉਣ ਦੇ ਵੀ ਹੈਗੈ।
ਤੇ ਮੈਂ ਕੀ ਕੀਤਾ। ਪਹਿਲਾਂ ਮਲਬ ਵੀ ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ
ਹਾਂਜੀ-ਹਾਂਜੀ।
ਉਸ ਤੋਂ ਉਪਰੰਤ ਚੌਪਈ ਸਾਹਿਬ ਦੇ ਦੋ-ਤਿੰਨ ਪਾਠ ਕਰਕੇ ਫਿਰ ਆਨੰਦ ਸਾਹਿਬ ਦੀ ਬਾਣੀ ਪੜ੍ਹੀ ਆਨੰਦ ਸਾਹਿਬ ਤੋਂ ਫਿਰ ਮੈਂ ਅਰਦਾਸ ਕੀਤੀ ਹਨਾ। ਵੀ ਨਿਰਵਿਘਨ ਤਾਂ ਸ਼ਹਿਤ ਜਿਹੜਾ ਕਾਰਜ ਆ, ਉਹ ਰਾਸ ਆਜੇ।
ਹਾਂਜੀ, ਬਿਲਕੁਲ-ਬਿਲਕੁਲ ਕਰਨੀ ਚਾਹੀਦੀ। ਕਿਉਂਕਿ ਆਪਾਂ ਜਿਵੇਂ ਕਿ ਆਪਣੇ ਕੰਮ ਤੇ ਜਾਈਦਾ। ਉੱਥੇ ਜਾ ਕੇ ਜ਼ਰੂਰ ਆਪਾਂ ਨੂੰ ਪਾਠ ਕਰਨਾ ਚਾਹੀਦਾ। ਹਣਾ। ਮਾਹਰਾਜ ਦਾ ਨਾਮ ਲੈਣਾਂ ਚਾਹੀਦਾ। ਕਿ ਮਾਹਰਾਜ ਅਸੀਂ ਆਪਣਾ ਸਾਡਾ ਵਧੀਆ-ਵਧੀਆ ਕੰਮ ਹੋਵੇ ਹਨਾ। ਸਾਰਿਆਂ ਨੂੰ ਰੋਟੀ-ਪਾਣੀ ਮਿਲੇ ਹਨਾ।
ਬਿਲਕੁਲ-ਬਿਲਕੁਲ ਇਹ ਗੱਲ ਸਹੀ ਐ। ਇਹ ਮੈਂ ਜਦੋਂ ਔਫਿਸ ਆਉਣਾ ਵਾ ਤੇ ਮੈਂ ਆਪਣਾ ਮਲਬ ਬੀ, ਕੰਮ ਜਪਜੀ ਸਾਹਿਬ ਤੋਂ ਸਟਾਟ ਕਰਦਾ। ਜਪਜੀ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ
ਹਾਂਜੀ ਹਾਂਜੀ ਇਹ ਕਰਨੀ ਚਾਹੀਦਾ ਭਾਜੀ ਆਪਣਾ ਮੈਂ ਵੀ ਜਦੋ ਮਤਲਬ ਕਿ ਜਾਂਦਾ ਨਾ ਜੋਬ ਤੇ ਉੱਥੇ ਜਾ ਕੇ ਆਪਣਾ ਮਹਾਰਾਜ ਦਾ ਜਪਜੀ ਸਾਹਿਬ ਦਾ ਪਾਠ ਲਾ ਲੈਣਾ ਜੇ ਆਪਣਾ ਮਤਲਬ ਕਿ ਜਿਵੇਂ ਕੋਈ ਆਪਣਾ ਕਸਟਮਰ ਆਇਆ ਹੁੰਦਾ ਹਨਾ ਤੇ ਮੈਂ ਉੱਥੇ ਪਾਠ ਜਰੂਰ ਲਾ ਕੇ ਬੈਠਾ ਹੁੰਦਾ ਵਾਂ ਕਿ ਜਿਹੜਾ ਆਪਣਾ ਮੇਰਾ ਧਿਆਨ ਮਹਾਰਾਜ ਦੇ ਵੱਲ ਲੱਗਾ ਹੋਵੇ ਕਿਉਂਕਿ ਬਹੁਤ ਜਿਵੇਂ ਕਿਉਂਕਿ ਮਹਾਰਾਜ ਜਿਵੇਂ
ਬਿਲਕੁਲ
ਇਹਨਾਂ ਨੂੰ ਰੋਟੀ ਪਾਣੀ ਦੇ ਕੇ ਭੇਜਣਾ ਹੈ ਨਾ
ਹਾਂਜੀ ਬਿਲਕੁਲ ਸਹੀ ਗੱਲ ਆ ਕਿਉਂਕਿ ਗੁਰੂ ਆਪਾਂ ਨੂੰ ਗੁਰੂ ਸਾਹਿਬ ਹੀ ਦਿੰਦੇ ਆ
ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਉਹਨਾਂ ਨੂੰ ਪਤਾ ਕੀ ਸਾਡੇ ਬੱਚੇ ਤੇ ਆਪਣਾ ਕੰਮ ਤੇ ਨਿਕਲ ਗਿਆ ਆਪਣਾ ਪਰਿਵਾਰ ਪਾਲਣ ਵਾਸਤੇ ਉਹਨਾਂ ਰੋਟੀ ਪਾਣੀ ਉਹਨਾਂ ਨੂੰ ਦੇ ਕੇ ਭੇਜਾ ਹੈਨਾ ਜਿਹੜਾ ਉਹ ਆਪਣਾ ਘਰ ਗਏ ਆਪਣੇ ਪਰਿਵਾਰ ਨੂੰ ਖੁਆਉਣ ਆਣਾ
ਹਾਂਜੀ ਬਿਲਕੁਲ
ਇਹ ਮੈਂ ਬੜੀ ਵਾਰ ਦੇਖਿਆ ਭਾਜੀ ਆਪਣਾ ਮੈਨੂੰ ਵੀ ਕਿ ਆਪਣਾ ਕਿਸ ਕੋਲ ਮਤਲਬ ਕਿ ਸਾਡੇ ਨਾਲ ਦੇ ਅੰਕਲ ਹੈਗੇ ਆ ਉਹ ਵੀ ਜਦੋਂ ਮੈਂ ਫ੍ਰਰੀ ਹੁੰਦਾ ਵਾ ਤੇ ਉਹ ਮੈਨੂੰ ਮਤਲਬ ਵੀ ਬਿਠਾ ਲੈਂਦੇ ਆਪਣੇ ਕੋਲ ਵੀ ਉਹ ਵੀ ਆਪਣਾ ਮਤਲਬ ਕਿ ਗੁਰਬਾਣੀ ਦੇ ਮੈਨੂੰ ਦੱਸਦੇ ਰਹਿੰਦੇ ਹੈ ਕਿਉਂਕਿ। ਤੁਹਾਨੂੰ ਪਤਾ ਸਿਆਣਿਆਂ ਬੰਦਿਆਂ ਕੋਲ ਬੈਠ ਕੇ ਗੱਲਾਂ ਸੁਣਨ ਦਾ ਬੜਾ ਕੁਛ ਭਾਈ ਮਿਲਦਾ ਆਪਣਾ ਹੈਨਾ ਨੌਲੇਜ ਬਹੁਤ ਜ਼ਿਆਦਾ ਮਿਲਦੀ ਜਿਵੇਂ ਕਿ ਜੋ ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹ ਸਾਨੂੰ ਨਹੀਂ ਜੇ ਪਤਾ ਹੈਨਾ।
ਹਾਂਜੀ ਬਿਲਕੁਲ। ਜੋ ਉਹਨਾਂ ਦਾ ਐਕਸਪੀਰੀਅੰਸ ਆ ਜ਼ਿੰਦਗੀ ਦਾ ਤਜਰਬਾ ਵਾ ਜੋ
ਹਾਂਜੀ, ਹਾਂਜੀ ਬਿਲਕੁਲ, ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ। ਉਹ ਮਤਲਬ ਕਿ ਜਿੰਨਾ ਉਹਨਾ ਨੂੰ ਤਜਰਬਾ ਤੇ ਉਹ ਆਪਣੀ ਫਿਰ ਸਾਨੂੰ ਨੌਲੇਜ ਦਿੰਦੇ ਨੌਲੇਜ ਬਹੁਤ ਜ਼ਿਆਦਾ ਮਿਲਦੀ ਹੈ ਮੈਂ ਜਦੋਂ ਹੁਣ ਮਤਲਬ ਚਪਹਿਰਾ ਸਾਹਿਬ ਤੋਂ ਫ੍ਰਰੀ ਹੋ ਕੇ ਅੱਜ ਮੈਂ ਸੰਡੇ ਆ ਅੱਜ ਮੈਂ ਫਰੀ ਆ ਤੇ ਅੱਜ ਮੈਂ ਇਹੀ ਕੁਛ ਕਰਨਾ ਮਤਲਬ ਕਿ ਚਪਹਿਰਾ ਸਾਹਿਬ ਤੋਂ ਚਾਰ ਪੰਜ ਵਜੇ ਆਉਣਾ ਵਾ ਚਾਰ ਪੰਜ ਵਜੇ ਆ ਕੇ ਫਿਰ ਮੈਂ ਥੋੜਾ ਜਿਹੀ ਰੈਸਟ ਕਰਨੀ ਘਰੇ ਤੇ ਫਿਰ ਮੈਂ ਅੰਕਲ ਕੋਲ ਜਾ ਕੇ ਬੈਠ ਜਾਣਾ ਤੇ ਫੇਰ ਆਪਣਾ ਗੱਪਾਂ ਸ਼ੱਪਾਂ ਮਾਰਨੀਆਂ। ਉਹਨਾਂ ਨੇ ਮੈਨੂੰ ਮਤਲਬ ਕਿ ਬਹੁਤ ਆਪਣਾ ਕੁਛ ਸਿਖਾ ਸਿੱਖਣ ਨੂੰ ਮਿਲਦਾ ਮੈਨੂੰ ਨੌਲੇਜ ਮਿਲਦੀ ਹੈ ਬਹੁਤ। ਹੁੰਦਾ ਹੌਸਲਾ ਮਿਲਦਾ ਹੈ ਕੀ ਅਸੀਂ ਆਪਣੇ ਪੁਰਾਣੇ ਬਜ਼ੁਰਗਾਂ ਨੂੰ ਟੈਮ ਦਈ ਦਾ ਹਨਾ।
ਹਮ ਇਹ ਦੇ ਇਹ ਬਿਲਕੁਲ ਦੇਣਾ ਚਾਹੀਦਾ ਪੁਰਾਣੇ ਬਜ਼ੁਰਗਾਂ ਨੂੰ।
ਹਾਂਜੀ। ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਬੱਚੇ ਆਪਣਾ ਟੈਮ ਨੀ ਦਿੰਦੇ ਹਨਾ ਘਰ ਫੈਮਲੀਆਂ ਨੂੰ ਉਹ ਵੀ ਆਪਣਾ ਕੰਮ ਚ ਬਿਜ਼ੀ ਹੋਏ ਹੁੰਦੇ ਆ। ਬਸ ਕੰਮ ਤੋਂ ਘਰੇ ਘਰੇ ਕੰਮ ਤੋਂ ਹਨਾ ਆਪਾਂ ਨੂੰ ਥੋੜਾ ਜਿਹਾ ਆਪਣੇ ਫੈਮਲੀ ਨੂੰ ਵੀ ਟਾਈਮ ਦੇਣਾ ਚਾਹੀਦਾ ਵਾ ਨਾਲੇ ਆਪਣਾ ਥੋੜ੍ਹਾ ਬਹੁਤ ਇੰਜੋਏਮੈਂਟ ਵੀ ਕਰਵਾਉਣੀ ਚਾਹੀਦੀ ਹਨਾ ਥੋੜਾ ਕੰਮ ਤੋਂ ਮਤਲਬ ਕਿ ਜਿਆਦਾ ਬੰਦਾ ਥੱਕਿਆ ਟੁੱਟਿਆ ਆਇਆ ਹੁੰਦਾ ਹਨਾ। ਦਿਮਾਗ ਤੇ ਹੁੰਦਾ ਵਾ ਕਿ ਆਪਣਾ ਮਾਇੰਡ ਫਰੈਸ਼ ਹੋ ਜਾਦਾ ਹਨਾ।
ਹਾਂਜੀ। ਬਿਲਕੁਲ ਸਹੀ ਗੱਲ ਹੈ ਤੁਹਾਡੀ।
ਹਾਂਜੀ। ਹੋਰ ਦੱਸੋ ਜੀ?
ਹੋਰ ਬਸ ਚੜਦੀ ਕਲਾ ਹੁਣ ਜਿਵੇਂ ਗੁਰੂ ਰਾਮਦਾਸ ਜੀ ਸੀਗੇ ਹਨਾ। ਇਹਨਾਂ ਦਾ ਮਤਲਬ ਬਚਪਨ ਦਾ ਨਾਮ ਭਾਈ ਜੇਠਾ ਜੀ ਸੀਗਾ।
ਹਾਂਜੀ।
ਅੱਜ ਮੈਂ ਸਟੇਟਸ ਅਪਲੋਡ ਕੀਤਾ।
ਹਾਂਜੀ- ਹਾਂਜੀ।
ਤੇ ਸਟੇਟਸ ਮਤਲਬ ਕੇ ਅਪਲੋਡ ਕੀਤਾ ਤੇ ਉਹਦੇ ਵਿੱਚ ਨਾ ਦੱਸਿਆ ਗਿਆ ਸੀ ਮੰਨਲਬ ਵੀ ਇਹਨਾਂ ਨੂੰ ਨਾਨੀ ਜੀ ਨੇ ਸੰਭਾਲਿਆ ਵਾ। ਗੁਰੂ ਰਾਮਦਾਸ ਜੀ ਨੂੰ।
ਹਾਂਜੀ- ਹਾਂਜੀ।
ਮਨ ਬੀ ਇਹਨਾਂ ਦਾ ਜੇਠਾ ਸੀ ਜੇਠਾ ਨਾਮ ਸੀਗਾ ਇਹਨਾਂ ਦਾ ਤੇ ਇਹਨਾਂ ਦੇ ਮਾਂ ਤੇ ਬਾਪ ਦਾ ਸਾਇਆ - ਉੱਠ ਗਿਆ ਸੀਗਾ ਤੇ ਇਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸੀਗੇ।
ਅੱਛਾ ਜੀ।
ਹਾਂਜੀ, ਤੇ ਹੁਣ ਵੇਖ- ਦੇਖੋ ਉਹਨਾਂ ਨੂੰ ਵੀ ਹਨਾ ਰੱਬ ਦੀ ਉਪਾਧੀ ਮਿਲ ਗਈ। ਹਨਾ।
ਬਿਲਕੁਲ- ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ।
ਉਹਨਾਂ ਦਾ ਇੱਕ ਪੁਰਾਣਾ ਬੋਤ ਪਿਆਰਾ ਸ਼ਬਦ ਆਉਂਦਾ ਵਾ। ਅ ਗੁਰਬਾਣੀ ਦੇ ਵਿੱਚ।
ਹਾਂਜੀ।
ਗੁਰੂ ਸਾਹਿਬ ਕਹਿੰਦੇ ਆ ਹਮ ਅਵਗਣ ਭਰੇ, ਏਕ ਗੁਣ ਨਾ ਹੀ। ਮਤਲਬ ਕੇ ਅਸ- ਅਸੀਂ ਅਵਗੁਣਾ ਨਾਲ ਭਰੇ ਹੋਏ ਹਾਂ ਤੇ ਸਾਡੇ ਵਿੱਚ ਇੱਕ ਵੀ ਗੁਣ ਨਹੀਂ ਆ।
ਹਾਂਜੀ- ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ।
ਹਾਂਜੀ ਅੱਗੇ ਫੇਰ ਲਿਖਦੇ ਆ, ਅੰਮ੍ਰਿਤ ਛਾਡ- ਬਿੱਖ ਹੈ ਬਿੱਖ ਖਾਹੀ।
ਹਾਂਜੀ।
ਲਿਖਦਾ ਵੀ ਅਸੀਂ ਤੇਰੇ ਬਾਣੀ ਨੂੰ ਛੱਡ ਕੇ ਮਤਲਬ ਕਿ ਹੋਰ ਸੰਸਾਰ ਦੇ ਕੰਮਾਂ ਨੂੰ ਮਤਲਬ ਕੇ, ਪਰ ਪ੍ਰਿਓਰਿਟੀ ਦੇ ਰਹੇ ਹਾਂ।
ਹਾਂਜੀ- ਹਾਂਜੀ।
ਫੇਰ ਕਹਿੰਦੇ ਵੀ ਇੱਕ ਉਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ- ਤਰਾਸ ਮਿਟਾਈ, ਵੀ ਮੈਂ ਤਾਂ ਤੇਰੇ ਅਹ ਇੱਕ ਸੰਗਤ ਨੂੰ ਮੰਨਿਆ ਵਾ ਠੀਕ ਹੈ ਉਹੀ ਉੱਤਮ ਹੈਗੀ ਉਹ।
ਹਾਂਜੀ-ਹਾਂਜੀ ਬਿਲਕੁਲ ਤੁਹਾਡੀ ਗੱਲ ਸਹੀ।
ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੁ ਸਰਨਾਈ।। ਮਤਲਬ ਮੇਰੇ ਦਾਸ ਦੀ ਬੇਨਤੀ ਇਹੀ ਆ ਵੀ। ਤੂੰ ਮਤਲਬ ਵੀ ਸਰਨਾਈ ਰੱਖਣੀ ਹੈ ਕਿਰਪਾ ਰੱਖਣੀ ਆ ਮਨੁੱਖੀ ਜੀਵਨ ਦੇ ਉੱਤੇ।
ਅੱਛਾ ਜੀ। ਉਹ ਤੁਹਾਡੀ ਗੱਲ ਸਹੀ ਹੈ ਜੀ ਮਤਲਬ ਕੀ ਆਪਾਂ ਨੂੰ ਮੈਨੂੰ ਵੀ ਏਦਾਂ ਮਲ ਕੀ। ਕੋਈ ਮੇਰੇ ਨਾਲ ਬੈਠ ਕੇ ਕੋਈ ਮੈਨੂੰ ਗੁਰਬਾਣੀ ਦੀ ਮਤਲਬ ਕੀ ਸਿਖਾਉਂਦਾ ਨਾ ਜਿਵੇਂ ਕਿ ਹੁਣ ਤੁਸੀਂ ਮੈਨੂੰ। ਗੁਰਬਾਣੀ ਦਾ ਅਰਥ ਦੱਸਣ ਦੇ ਹਨਾ ਹਰ ਇੱਕ ਮੈਨੂੰ। ਬੋਤ ਮਲਬ ਕਿ ਮੈਨੂੰ ਇਹ ਚੀਜ਼ ਦੇ ਬਹੋਤ ਨੌਲੇਜ ਮਿਲਦੀ ਹੈ। ਆਪ ਨੂੰ ਮਨ ਨੂੰ ਖੁਸ਼ੀ ਹੁੰਦੀ ਹੈ ਕਿ ਹਾਂਜੀ ਅਸੀਂ ਵੀ ਆਪਣਾ ਮਹਾਰਾਜ ਦਾ ਇਤਿਹਾਸ ਕੋਈ, ਸਾਡੇ ਨਾਲ ਗੱਲਾਂ ਸਾਂਝੀਆਂ ਕਰ ਰਿਹਾ ਮਤਲਬ ਕਿ ਬਹੁਤ ਖੁਸ਼ੀ ਮਿਲਦੀ ਹੈ ਮੈਨੂੰ।
ਹੂੰ ਬਿਲਕੁਲ।
ਬਿਲਕੁਲ।
ਹਾਂਜੀ। ਕਿਉਂਕਿ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਬੱਚਿਆਂ ਨੂੰ ਜਿਨਾਂ ਨੂੰ ਮਰਜ਼ੀ ਪੁੱਛ ਲੋ। ਕਿ ਆਪਣਾ ਗੁਰਬਾਣੀ ਦਾ ਕੁਛ ਵੀ ਮਤਲਬ ਕੀ ਮ ਬਾਬਾ ਜੀ ਦੇ ਨਾਮ ਪੁੱਛ ਲਓ ਉਹਨਾਂ ਨੂੰ ਚਾਰ ਸਾਹਿਬਜ਼ਾਦੇਆ ਦੇ ਨਾਮ ਪੁੱਛਲੋ ਕਈ ਬੱਚੇ ਕਈ ਕਈ ਬੱਚੇ ਹੋਣਗੇ ਜਿਹਨਾਂ ਨੂੰ ਪਤਾ ਹੋਏਗਾ ਨਹੀਂ ਤੇ। ਘਰਾ ਜ਼ਿਆਦਾਤਰ ਬੱਚੇ। ਬੱਚਿਆਂ ਨੂੰ ਆਪਣਾ ਮਹਾਰਾਜ ਦਾ ਗੁਰੂਬਾਣੀ ਦਾ ਇਤਿਹਾਸ ਦਾ ਪਤਾ ਹੀ ਨਹੀਂ ਹੈ।
ਬਿਲਕੁਲ, ਉਹ ਰਣਜੀਤ ਸਿੰਘ ਕਹਿੰਦਾ ਨਾ ਰਣਜੀਤ ਬਾਵਾ ਕਹਿੰਦਾ ਨਾ। ਉਹ ਕਹਿੰਦਾ ਵੀ ਕਈਆਂ ਨੂੰ ਤਾਂ। ਚੇਤੇ ਨਹੀਂ ਉਹ ਦਾਦਿਆਂ ਦੇ ਨਾਮ ਤੇ ਗੁਰੂਆਂ ਦੀ ਗੱਲ ਬੜੀ ਦੂਰ ਹੈ।
ਹਾਂਜੀ-ਹਾਂਜੀ।
ਉਹ ਤਾਂ ਹੀ ਕਹਿੰਦਾ ਵੀ ਕਈਆਂ ਨੂੰ ਤਾਂ ਆਪਦੇ ਦਾਦਿਆਂ ਦਾ ਨਾਮ ਨੀ ਪਤਾ ਵੀ ਇੰਨੇ। ਰੁਝਾਨ ਹੋ ਚੁੱਕਾ ਇਹਨਾਂ ਦਾ ਪੜ੍ਹਾਈ ਵਿੱਚ ਜਾਂ ਡਿਜੀਟਲ ਵਰਕ ਦੇ ਵਿੱਚ ਹੂੰ ਉਹਨਾਂ ਦੇ ਪੇਰੈਂਟਸ। ਦੱਸਣ ਦੱਸਦੇ ਹੀ ਨਹੀਂ ਗਏ ਕਿਉਂਕਿ ਉਹਨਾਂ ਦਾ ਆਪ ਦਾ ਸ਼ਡਿਊਲ ਬਿਜ਼ੀ ਆ ਪਰ ਇੰਨਾ ਵੀ ਸ਼ਡਿਊਲ ਨਹੀਂ ਬਿਜ਼ੀ ਕਰਨਾ ਚਾਹੀਦਾ। ਚਾਹੀਦਾ।
ਠੀਕ ਹੈ ਵੀਰ ਜੀ ਆਪਣਾ।
ਬਿਲਕੁਲ-ਬਿਲਕੁਲ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ।
ਹਾਂਜੀ-ਹਾਂਜੀ ਓਕੇ ਵੀਰ ਜੀ ਸਤਿ ਸ਼੍ਰੀ ਅਕਾਲ।